ਹੈਲੋ। ਹੈਲੋ।
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਦੀਦੀ।
ਕੀ ਹਾਲ-ਚਾਲ ਐ?
ਭ ਵਧੀਐ। ਤੁਸੀ ਸੁਨਾਓ?
ਬਸ ਵਧੀਆ। ਤੁਸੀ ਸੁਨਾਓ?
ਜੀ ਬੋ ਵਧੀਆ ਮੈਂ ਵੀ। ਹੋਰ ਕੀ ਕਰਦੇ ਸੀ?
ਬਸ ਕੁਛ ਨੀ ਅੱਜ ਥੋੜਾ ਮਾਰਕੀਟ ਗੇ ਸੀ ਤੇ ਥੋੜੇ ਜੇ ਸੂਟ-ਸਾਟ ਲੈ ਕੇ ਆਂਦੇ ਨੇ। ਇੱਥੇ ਮੈਨੂੰ ਕਿਸੀ ਆਂਟੀ ਨੇ ਦੱਸਿਆ ਸੀ, ਇੱਥੇ ਕਿੱਥੇ ਨੇੜੇ ਈ ਨਾ ਮਾਰਕੀਟ ਇੱਚ ਕੋਈ ਨਵੀਂ ਦੁਕਾਨ ਖੁੱਲੀ ਏ, ਕੱਪ ੜਿਆਂ ਦੀ, ਸੂਟਾਂ ਦੀ, ਪੀਸ ਜਿਵੇਂ ਕੱਟ ਪੀਸ ਮਿਲਦੇ ਨੇ। ਮੈਂ ਕਿਆ ਚਲ ਦੇਖਦੇ ਆਂ ਫਿਰ ਕੀ ਕੈਸੇ ਨੇ। ਫੇਰ ਅਸੀ ਲੈ ਕੇ ਆਏ ਆਂ। ਮਤਲਬ ਕੀ ਪੀਸ ਤੇ ਅੱ ਛੇ ਮਿਲ ਗਏ ਨੇ। ਸ਼ਈ ਰੇਟ ਦੇ ਮਿਲ ਗੇ ਨੇ।
ਅੱਛਾ।
ਹਾਂ, ਮੈਂ ਕਿਆ ਚੱਲ ਤੁਆਨੂੰ ਵੀ ਦੱਸਾਂ। ਤੁਸੀ ਫੋਨ ਈ
ਪੂਰਾ ਸੂਟ ਮਿਲਿਐ ਕਿ ਖਾਲੀ ਕੁੜਤੀ-ਕੁੜਤੀ ਮਿਲੀ ਹੈਗੀ ਐ।
ਪੂਰਾ ਸੂਟ ਤੇ ਨੀ ਅ ਕੁਰਤੀ ਕਿਸੀ ਦੀ ਕੁਰਤੀ ਹੋ ਗਈ ਮਤਲਬ ਕਿ ਕੁਰਤੀਆਂ ਦੇ ਪੀਸ ਈ ਮਿਲੇ ਨੇ। ਜਿਸ ਤੋਂ ਤੁਸੀਂ ਕੋਟ ਸੈਟ ਬਨਾ ਲੋ, ਕੁੁਰਤੀ ਬਨਾ ਲੋ, ਪੈਂਟ ਬਨਾ ਲੋ ਪਲਾਜੋ ਬਨਾ ਲੋ। ਐ ਤੇ ਹੈਗਾ ਵੇ, ਹਾਂਜੀ-ਹਾਂਜੀ। ਅਲੱਗ-ਅਲੱਗ ਪੀਸ ਤੁਆਨੂੰ ਛਾਂਟਣੇ ਪੈਨਗੇ।
ਅੱਛਾ।
ਐ ਨੀ ਹੈਗਾ ਵੀ ਹਾਂ ਤੁਸੀ ਸ਼ੋਪ 'ਤੇ ਜਾਓ ਤੇ ਤੁਆਨੇ ਨਾਲੇ, ਫੇਰ ਮੈਨੂੰ ਤੇ ਪੀਸ ਮਿਲੇ ਪੰਜ-ਛੇ ਪੀਸ ਲੈ ਆਈ ਮੈਂ।
ਅੱਛਾ।
ਕੁਰਤੀਆਂ-ਕੁੁਰਤੀਆਂ ਦੇ। ਓਨਾਂ ਨੂੰ ਲੈ ਓਨਾਂ ਦੇ ਨੀ ਨਾਲੇ ਸਲਵਾਰ ਦਾ ਵੀ ਕੱਪੜਾ ਲੈ ਏ ਵਾਈਟ ਕਲਰ ਦਾ। ਦੋ ਕੁੜਤੀ ਨਾਲ ਤੇ ਵਾਈਟ ਸਲਵਾਰ ਬਨ ਜੇਗੀ। ਹੁਨ ਫੇਰ ਆ ਘਰ ਆ ਕੇ ਫੇਰ ਅਸੀ ਫੇਰ ਓਨਾਂ ਨੂੰ ਕੱਟਿਆ। ਇੱਕ ਫਰਸੀ ਸਲਵਾਰ ਕੱਟੀ ਏ ਔਰ ਇੱਕ ਪੈਂਟ ਕੱਟੀ ਏ, ਬਾ ਕੀ ਦੋ ਕਮੀਜਾਂ ਕੱਟ ਲਈਆਂ, ਅਮਰੇਲਾ ਸ਼ੇਪ ਵਾਲੀ ਬਾਵਾਂ ਬਨਾ ਕੇ। ਮੈਂ ਚਲ ਬਾਕੀ ਕੱਲ ਸਿੱਲਾਂਗੇ, ਅੱਜ ਐ ਕੱਟਨ ਦਾ ਕੰਮ ਕਰ ਲੈਨੇ ਆਂ।
ਹਾਂ।
ਤੁਸੀਂ ਦੱਸੋ ਤੁਹਾਡਾ ਕੀ ਹਾ
ਬੱਸ ਵਧੀਆ ਮੈਂ-ਮੈਂ ਵੀ ਵਧੀਆ ਤੁਸੀਂ ਦੱਸੋ।
ਬੋਤ ਦਿਨ ਤੋਂ ਤੁਸੀਂ ਫੋਨ ਈ ਨੀ ਕੀਤਾ।
ਬੈਠੇ ਸੀ
ਰੋਟੀ ਖਾ ਲੀ ਤੁਸੀਂ ਇੰਨੀ ਜਲਦੀ ਰਾਤ ਦੀ
ਹਾਂ ਮੈਂ ਮੇਗੀ ਖਾ ਲੀ। ਬਸ ਹੁਣ ਰੋਟੀ ਨਈ ਖਾਣੀ।
ਪਤਾ ਨੀ ਮੈਨੂੰ ਐਵੇਂ ਲੱਗਿਆ ਵੀ ਤੁਹਾਨੂੰ ਮੈਗੀ ਮਨ ਹੈਗੀਏ ਤੂੰ ਤੇ ਤੁਸੀਂ ਫਿਰ
ਨਈ ਮੈਗੀ ਮ ਨਈ ਮੈਗੀ ਤੇ ਘਰ ਦੀ ਆਟੇ ਆਲੀ ਮੰਗਾਈ ਸੀ ਨਾ। ਉਨੇ ਕਿਆ ਸੀ ਹਾਂ।
ਠੀਕ ਐ ਠੀਕ ਐ ਫਿਰ ਠੀਕ ਕਿਉਂਕਿ ਮੈਦਾ ਤੇ ਖ਼ਰਾਬ ਕਰਦਾ ਨਾ। ਬਾਰ ਦਾ ਤੇ ਵੈਸੇ ਮਨਾ ਈ ਹੁੰਦਾ। ਮੈਂ ਸੁਣਿਆ ਸੀ ਥੋੜੀ ਤੁਹਾਡੀ ਤਬੀਅਤ ਢਿੱਲੀ ਚੱਲ ਰਈ ਸੀ। ਹਾਂ ਮੈਨੂੰ ਪਤਾ ਲੱਗਿਆ ਸੀ ਕਿੱਥੋਂ ਵੀ ਥੋੜ੍ਹੀ ਤਬੀਅਤ ਢਿੱਲੀ ਜਾੜੀ ਤੁਹਾਡੀ ਦਸ ਪੰਦਰਾਂ ਦਿਨ ਹੋ ਗਏ ਨੇ ਤੇ ਮੈਂ ਤਾਂ ਤੁਹਾਨੂੰ ਤੁਸੀਂ ਕ ਮੈਂ ਮੈਗੀ ਖਾਧੀ ਮੈਂ ਤਾਂ ਤਹਾਨੂੰ ਕਿਆ ਵੀ ਚਲੋ ਵੀ
ਹਾਂ ਡਾਕਟਰ ਨੇ ਮਨਾ ਕੀਤਾ ਸੀ ਫਿਰ ਉਨੇ ਕਿਆ ਸੀ ਜੇ ਘਰ ਆਟੇ ਆਲੀ ਬਣਾਣੀ ਹੈ ਤੇ ਓ ਖਾ ਸਕਦੇ ਹੋ ਤੁਸੀਂ ਤੇ ਫੇਰ ਤਾਂ ਮੇਰਾ ਮਨ ਕਰਦਾ ਪਿਆ ਅਸੀਂ ਬਾਰ ਦਾ ਕੁਛ ਖਾ ਨਈ ਸਕਦੇ ਸੀ।
ਆਟਾ ਤੇ ਆਂਦਾ ਨੀ ਹੈ ਉਦੇ ਚ ਮੈਦਾ ਵੀ ਮਿਕਸ ਹੁੰਦਾ ਜਿਹੜਾ ਵੈਸੇ ਵੀ ਖਾਣ ਨੀ ਹੁੰਦੀ ਓ ਜਿਹੜੀ ਤੁਸੀਂ ਕਿਆ ਨਾ ਆਟੇ ਵਾਲੀ ਪਤਾ ਓ ਪੈਕੇਟ ਆਂਦੇ ਨੇ ਆਟਾ-ਆਟਾ ਮੈਗੀ ਉਦਾ ਟੇਸਟ ਨਈ ਆਂਦਾ ਉਦੇ 'ਚ ਮੈਦਾ ਵੀ ਮਿਕਸ ਹੁੰਦਾ ਹੈ ਕਿਉਂਕਿ ਸਾਡੀ ਦੁਕਾਨ ਤੇ ਵੀ ਹੈਗੇ ਸੀ ਤਾਂ ਮੈਨੂੰ ਪਤਾ
ਅੱਛਾ ਵ ਹੁਣ ਤੇ ਮੈਂ ਖਾ ਲਈ ਹੈਗੀ ਐ ਇਸ ਟੈਮ ਤੇ ਹਾਂ।
ਬਾਕੀ ਆਪਣਾ ਸਿਹਤ ਦਾ ਧਿਆਨ ਰੱਖੋ ਜੋ ਡੋਕ ਟਰ ਕੈਂਦੇ ਨੇ ਉਹੀ ਖਾਓ ਆਪਣੀ ਮਰਜ਼ੀ ਨਾਲ ਨਾ ਖਾਓ ਵੀ ਫਿਰ ਕੀ ਕੈ ਦਾ ਅਸੀਂ ਗੋਲ ਗੱਪੇ ਖਾ ਲਈਏ। ਫਰੈਂਚ ਫਰੀਜ਼ ਖਾ ਲਈਏ ਫਿਰ ਸਾਡੀ ਤਬੀਅਤ ਖਰਾਬ ਹੋ ਜਾਏ ਨਈ ਫਿਰ ਬੰਦਾ ਆਪ ਹੀ ਪਰੇ ਸ਼ਾਨ ਹੁੰਦਾ ਕਿਸੇ ਦਾ ਕੀ ਜਾਣਾ।
ਹੂੰ ਏ ਤੇ ਹੈਗਾ।
ਹੋਰ ਦੱਸੋ ਮੰਮੀ ਪਾਪਾ
ਹਾਂ ਹੁਣ ਤੇ ਹਾਂਜੀ ਸਭ ਵਧੀਆ ਨੇ ਬਸ ਸਿਸਟਰ ਆਈ ਹੋਈ ਸੀ ਅੱਜ ਗਈ ਹੈਗੀ ਓ ਵੀ ਅੱਜ ਆਪਣੇ ਘਰ ਦਾਈ ਸੀ ਹਾਂ ਛੁੱਟੀਆਂ ਤੇ ਪਈਆਂ ਹੋਈਆਂ ਸੀ। ਹਾਂ ਅੱਜ ਸੁਣਾ-ਸੁਣਾ ਲੱਗਦਾ ਪਿਆ। ਉਦੇ ਕੋਲ ਛੋਟਾ ਮੁੰਡਾ ਹੈਗਾ ਹਾਂ। ਤੇ ਓ ਸ਼ਰਾਰਤਾ ਕਰਦਾ ਐ ਤੇ ਫੇਰ ਹੁਣ ਮਨ ਨੀ ਲੱਗ ਰਿਆ ਉਦੇ ਬਿਨਾਂ
ਹੂੰ ਹੂੰ ਇੱਕ-ਇੱਕ ਬੰਦੇ ਨਾਲ ਰੋਣਕ ਹੁੰਦੇ ਬੰਦੇ-ਬੰਦੇ ਨਾਲ
ਹਾਂ ਏ ਤੇ ਹੈਗਾ ਬੱਚਿਆਂ ਨਾਲ ਤੇ ਰੌਣਕ ਹੁੰਦੀ ਹੈਗੀ ਐ।
ਸਈ ਗੱਲ ਏ।
ਹੋਰ ਤੁਸੀਂ ਦੱਸੋ। ਰੋਟੀ ਖਾ ਲਈ ਤੁਸੀ
ਹਾਂਜੀ, ਬਸ ਹੁਨੇ ਓਡਰ ਕਰਨ ਲੱਗੇਆ, ਅਜ ਤੇ ਮਨ ਨੀ ਸੀ, ਘਰ ਬਨਾਨ ਦਾ। ਮੈਂ ਚੱਲ ਬਾਜ਼ਾਰੋਂ ਹੀ ਓਡਰ ਕਰ ਲੈਂਨੇ ਆਂ ਬੇਟਾ ਕੇਅ ਰੇਆ ਸੀ, ਸ਼ਾਹੀ ਪਨੀਰ ਮੰਗਾ ਦੋ। ਮੱਖਨੀ ਦਾਲ ਮੰਗਵਾ ਦੋ ਚਪਾਤੀ ਮੰਗਾ ਦੋ। ਨਾਨ ਵਾਲਾ ਫੁਲਕਾ ਮੰਗਾ ਦੋ, ਮੈਂ ਚੱਲ ਹੁਨ ਬੱਚੇ ਵੀ ਹੁਨ ਬਚ ਬੱਚੇਆਂ ਦੀ ਨਾ ਮਨੋ, ਤੇ ਬੱਚੇ ਕਹਿੰਦੇ ਆ ਬੀ ਟੋਕਦੇ ਨੇ, ਬੀ ਕੁਛ ਖਾਨ ਨੂੰ ਨੀ ਦਿੰਦੇ ਬਾਹਰ ਦਾ। ਮੈਂ ਚਲੋ ਫਾਸਟ ਫੂਡ ਨਾ ਖਾਓ, ਰੋਟੀ ਮੰਗਾ ਲੋ, ਰੋਟੀ ਤੇ ਕੋਈ ਗੱਲ ਨੀ।
ਹਾਂ, ਹਾਂ
ਨਈ ਬਾਤ ਚੰਗੀ ਮਿਲ ਜਾਂਦੀ ਏ, ਦਾਲ ਵੀ ਸੁਵਾਦ ਮਿਲਦੀ ਹੈਗੀ ਏ।
ਹੂੰ, ਹੂੰ
ਚਾਪ ਵੀ ਮਿਲਦੀ ਹੈਗੀ ਐ, ਓ ਵੀ ਸਵਾਦ ਹੁੰਦੀ ਏ। ਸ਼ਾਹੀ ਪਨੀਰ ਤੇ ਸਵਾਦ ਨੀਂ ਹੁੰਦਾ ਹੈਗਾ।
ਪਤਾਂ ਨੀਂ ਇਨਾਂ ਨੇਂ, ਕਿੱਥੋਂ ਦੀ ਔਡਰ ਕੀਤਾਂ ਏ।
ਅੱਛਾ, ਆ ਅਲੱਗ-ਅਲੱਗ ਰੈਸਟੋਰੈਂਟਾ ਦਾ ਸਾਬ ਹੁੰਦਾ ਹੈਗਾ।
ਹਾਂਜੀ- ਹਾਂਜੀ, ਬਸ ਕਹਿੰਦੇ ਨੇਂ ਦਸ ਮਿੰਟ ਤੱਕ ਕ ਆਜੇਗਾ, ਘਰ ਤੁਹਾਡਾ ਔਡਰ, ਮੈਂ ਕੇਆ ਚਲੋਂ ਠੀਕ ਏ। ਇੰਨੇ ਚ ਮੁੰਡੇ ਨੂੰ ਮੈਂ ਲਾਰਾ ਲਾ ਕੇ ਰੱਖੇਆਂ, ਫ਼ੋਨ ਦਿੱਤਾਂ ਐਂ, ਮੈਂ ਕੇਆ ਤੂੰ ਏਨੀਂ ਦੇਰ ਗੇਮ ਚਲਾ ਲੈ। ਏਨੇ ਚ ਰੋਟੀ ਆਂਦੀ ਐ।
ਹੂੰ
ਖਾਨਾ ਖੁਨਾ ਹੁੰਦਾਂ ਨੀਂ, ਬੱਚੇਆਂ ਨੂੰ ਥੋੜ੍ਹਾ ਜੇਆ ਉਹੀ ਹੁੰਦਾਂ ਬਸ।
ਹਾਂ, ਬਸ ਵੇ ਏ ਹੁੰਦਾ ਏ ਕਿ, ਹਾਂ ਮੰਗਾ ਤਾ ਮੇਰੀ ਜੋ ਮੈਂ ਕੇਆ ਸੀ, ਓ ਪੂਰੀ ਕਰ ਤੀ ਹੈਗੀ ਏ, ਮੇਰੀ ਏ ਹੁੰਦਾਂ ਹੈਗਾ।
ਹਾਂ, ਏਕ ਗਰਾਈਂ ਨੀਂ ਤੋੜਨੀ ਹੁੰਦੀਂ ਦੀ ਬੱਚ ਚੇਆਂ ਨੇ, ਹੁਨ ਕੱਲ੍ਹ ਵੀ ਕਹਿੰਦਾਂ ਵਈ ਮੰਮਾ ਮੈਂਨੂੰ ਬਰਗਰ ਖਾਨਾ ਐਂ। ਇੱਕ ਦਿਨ ਪਹਿਲੇ ਮੈਂਨੂੰ ਕਹਿੰਦਾਂ, ਮੈਂਨੂੰ ਮਸ਼ਰੂਮ ਖਾਨੇ ਨੇਂ, ਉਸ ਦਿਨ ਮਸ਼ਰੂਮ ਲ਼ੈ ਕੇ ਆਂਦੇ ਨੇਂ। ਦੋ ਪੀਸ ਖਾਂਦੇ, ਬਸ ਮੰਮਾ ਪੇਂਟ ਬਰ ਗੇਆਂ ਲੋ ਵੀ ਤੁਸੀਂ ਖਾਂ ਲੋ। ਕੱਲ੍ਹ ਕਹਿੰਦਾਂ ਬਰਗਰ ਖਾਨਾ, ਬਰਗਰ ਲ਼ੈ ਕੇ ਆਈਂ ਆ। ਇੱਕ ਚੱਕ ਮਾਰੇਆਂ, ਫੇਰ ਕਹਿੰਦਾਂ ਮੰਮਾ ਤੁਸੀਂ ਖਾਂ ਲੋ।
ਹੂੰ-ਹੂੰ
ਬਸ ਏਹੀ ਨਾਨਕੇ ਆਏਆਂ ਹੋਏਆਂ। ਤੇ ਹੁਨ ਮੈਂ ਕੇਆ ਚਲੋਂ ਘਰ ਚਲੀਏ, ਕਹਿੰਦਾ ਅਬੀ ਮੇਰਾ ਮਨ ਨਈ ਮੇਰਾ ਘਰ ਜਾਨੇ ਕੋ। ਅਬੀ ਮੁਜੇ ਯਹਾਂ ਰਹਿਨਾ ਐ।
ਹਾਂ।
ਹਾਂ।
ਓ ਮਨ ਨੀਂ ਕਰ ਰੇਆ, ਓਦਾਂ ਜਾਨ ਦਾ।
ਹਾਂ, ਮਨ ਨੀਂ ਕਰ ਰੇਆ, ਉਦੀ ਮਾਸੀ ਆਈਂ। ਹਾਂਜੀ, ਕੰਮ ਕਰ ਲੇਆ, ਬ ਬੱਚੇ ਨੂੰ ਕੰਮ ਕੁੱਛ ਬਿਮਾਰ ਸੀਗਾ, ਪਿੱਛੇ ਦੋ ਮਹੀਨੇਂ ਪਹਿਲੇ। ਤੇ ਇਦੀ ਰਿਪੋਰਟ ਭੇਜਤੀ ਸੀਂ, ਸਕੂਲ ਤੇ, ਇਸ ਕਰਕੇ ਇਦੀ ਟੀਚਰ ਨੇਂ ਇਨੂੰ ਜੇਆਦਾ ਕੰਮ ਨੀਂ ਦਿੱਤਾਂ ਸੀ।
ਅੱਛਾ।
ਹਾਂ, ਬਸ ਏਕ ਈ ਬੁੱਕ ਦਾ ਦਿੱਤਾਂ, ਓ ਵੀ ਵਨ ਟੂ ਟੈਨ ਲਿਖਨਾ ਵੀ ਜਾਂ। ਹਾਂ, ਮੈਚ ਕਰਨੇਂ ਨੇਂ ਬਸ।
ਮੈਂ ਕੇਆ, ਚਲੋਂ ਜਿੰਨਾਂ ਬੱਚਾ ਕਰ ਲੇਂ।
ਹਾਂ, ਜਿੰਨਾਂ ਕਰ
ਓਤੇ ਮਾਵਾਂ ਨੇ, ਮਾਵਾਂ ਨੇ ਕਰਨਾਂ ਪੈਂਦਾ ਹੋਰ ਕੀ ਬੱਚਿਆਂ ਨੇ ਕੀ ਕਰਨਾਂ ਐਂ।
ਗਾਅ ਹੁਣ ਮੇਰੀ ਭੈਣ ਦਾ ਆਇਆਂ ਹੋਇਆਂ ਸ ਤੇ ਉਹਨੂੰ ਵੀ ਬੜਾਂ ਕੰਮ ਮਿਲਿਆਂ ਹੋਇਆਂ ਸੀਂ। ਥੋੜਾਂ ਵੱਡਾ ਹੈਗਾ ਨਾ, ਉਹ ਸੈਕਿੰਡ ਕਲਾਸ ਚ ਹੈਗਾ, ਹਾਂ। ਤੇ ਉਹਨੂੰ ਪ੍ਰੋਜੈਕਟ ਮਿਲ਼ੇ ਨੇਂ, ਪਰ ਬੋਹਨੇਂ ਕੋਈ ਬਣਾਣੇ ਨੇਂ ਪ੍ਰੋਜੈਕਟ ਉਹ ਤੇ। ਮੰਮੀ-ਪਾਪਾਂ ਨੂੰ ਈ ਬਣਾਣੇ ਪੈਂਦੇ ਨੇਂ, ਤਾਂ ਕਰਕੇ ਫ਼ਿਰ ਉਹ ਜਲਦੀ ਗਏ ਨੇਂ।
ਤੇ ਮੰਮ- ਪਾਪਾਂ ਵਾਸਤੇ ਦੇਦੇਂ ਨੇਂ, ਬੱਚੇ ਛੋਟੇ ਬੱਚੇ ਨੂੰ ਕੀ ਕਰਨਾਂ ਆਂਦਾ ਐਂ। ਉਹ ਆਪਣੇਂ ਜੋਗੀ ਪੈਨਸਿਲ ਪਕੜ-ਪਕੜ ਲੇ ਏਨਾਂ ਈ ਬੜਾਂ ਐਂ।
ਹਾਂ।
ਬੱਚੇ ਨੂੰ ਤੇ ਪੈਨਸਿਲ ਪਕੜਨੀ ਨੀਂ ਆਂਦੀ।
ਏ ਤੇ ਹੈਂ। ਹੁਣ ਉਹਦਾ ਵੀ ਫ਼ੋਨ ਆਂਦਾ ਪਿਆ, ਤੇ ਰੋਂਦਾ ਪਿਆ, ਨਾਨੀ ਨਾਲ਼ ਗੱਲ਼ ਕਰ ਰਿਆ। ਤੇ ਕਹਿੰਦਾਂ ਮੈਂ ਦੁਬਾਰਾ ਨਾਨੀ ਕੋਲ਼ ਜਾਣਾਂ ਹੈਗਾ, ਮੇਰਾ ਮਨ ਨੀਂ ਲੱਗ ਰਿਹਾਂ।
ਤੇ ਕਿੱਥੇ ਰਹਿੰਦੀ ਹੈਂ, ਤੁਹਾਡੀ ਭੈਣ ਬਾਹਰ ਰਹਿੰਦੀ ਐ?
ਰਹਿੰਦੀ ਐ ਸਾਡੇ। ਘਰ ਦੇ ਕੋਲ਼ ਹੀ ਰਹਿੰਦੀ ਐ, ਥੋੜ੍ਹੀ ਦੂਰੀ ਤੇ ਈ ਆ ਏਦਾ ਘਰ ਹਾਂਜੀ।
ਕੋਈ ਗੱਲ ਨੀ ਜੇ ਦੋ-ਚਾਰ ਮਿੰਟ ਦਾ ਰਸਤਾ ਹੈਗਾ ਤਾਂ ਬੱਚਾ ਆ ਹੀ ਜਾਂਦਾ। ਬੱਚਿਆਂ ਨੇ ਜਾਣਾ ਵੀ ਕਿੱਥੇ ਵੇ ਨਾਨਕਿਆ ਤੋਂ ਇਲਾਵਾ।
ਹਾ ਉਹਨੂੰ ਕਿੱਥੇ ਜਾਣਾ ਹੈਗਾ, ਏਹ ਤੇ ਐ। ਉਹਨੂੰ ਉੱਥੇ ਜੀਅ ਲੱਗਦਾ ਇੱਥੇ ਨਾਨੀ ਹੈਗੀ ਹੈ ਉੱਥੇ ਕੱਲਾ ਰਹਿੰਦਾ ਤਾਂ ਕਰਕੇ ਉਹਨੂੰ ਉਹਦਾ ਮਨ ਨੀ ਲੱਗਦਾ ਉੱਥੇ।
ਹਾਂ ਉੱਥੇ ਦਾਦਕੀਆਂ ਚ ਹੋਣੇ ਨੇ, ਕੋਈ ਭੈਣ-ਭਰਾ ਨੀ ਹੈਗੇ ਉੱਧਰ?
ਨਾ ਉੱਥੇ ਕੋਈ ਨੀ ਹੈਗਾ ਕੱਲੇ ਹੀ ਹੈਗੇ ਨੇ।
ਅੱਛਾ ਕੱਲੇ- ਕੱਲੇ ਨੇ, ਕੋਈ ਹੁਣੇ ਨੀ ਘਰ ਹੋਰ ਫੈਮਲੀ ਚ ਬਸ?
ਨਾ ਫੈਮਲੀ ਬੱਸ ਨਾ ਹਾਂ ਮੰਮੀ- ਪਾਪਾ ਹੈਗੇ ਨੇ। ਤਾਂ ਉਹ ਆਪਣੇ ਕੰਮ ਚ ਲੱਗੇ ਰਹਿੰਦੇ ਨੇ ਤੇ ਉਹਨੇ ਜੀਜੂ ਨੇ ਡਿਊਟੀ ਵੀ ਜਾਣਾ ਹੁੰਦਾ ਹੈਗਾ, ਹਾਂ ਫੇਰ ਉਹਨੂੰ ਇਹ ਹੁੰਦਾ ਮੈਂ ਨਾਨੀ ਘਰ ਜਾਵਾਂ। ਬੱਚਿਆਂ ਨਾਲ ਖੇਡਾਂ ਇੱਥੇ ਗਲੀ ਚ ਬੱਚੇ ਹੈਗੇ ਨੇ।
ਹਮ ਉਹ ਨਾ ਬੱਚਿਆਂ ਨੂੰ ਹਾਣ ਨੂੰ ਹਾਣ ਪਿਆਰਾ। ਹੁਣ ਮੇਰੀ ਵੀ ਭੈਣ ਆਈ ਹੋਈ ਸੀ, ਤੇ ਉਹਦੇ ਬੱਚੇ ਸੀ ਛੋਟੇ ਉਹ ਚਲੀ ਗਈ ਹੁਣ ਏ ਉਦਾਸ ਹੋ ਗਿਆ ਦੋ ਦਿਨ ਤੇ, ਵੀ ਸਭ ਚਲੇ ਗੇ ਐ। ਅਬ ਮੈਂ ਕਿਸ ਕੇ ਸਾਥ ਖੇਲੂੰ ਮੈਂ ਕਿਹਾ ਬੇਟਾ ਮੈਂ ਹੂੰ ਮੇਰੇ ਸਾਥ ਖੇਲ ਔਰ ਕਿਸ ਕੇ ਸਾਥ ਖੇਲੇਗਾ।
ਹੂੰ
ਬਸ ਉਹੀਆ ਮੇਰੀ ਭਰਜਾਈ ਵੀ ਪੇਕੇ ਗੇ ਹੋਏ ਸੀ। ਮੇਰੀ ਭਰਜਾਈ ਵੀ ਪੇਕੇ ਗਈ ਹੋਈ ਸੀ ਉਹਦੀ ਕੁੜੀ ਛੋਟੀ ਸੀ। ਉਹ ਆਈ ਐ ਤੇ ਫੇਰ ਤਾਂ ਥੋੜਾ ਇਦ- ਇਹਦਾ ਮਨ ਲੱਗਿਆ ਉਹ ਵੀ ਕੱਲ ਵਾਪਿਸ ਆ ਜਾਏ ਗੀ।
ਹਾਂ, ਚਲੋ ਉਹਦੇ ਨਾਲ ਖੇਲੇਗਾ ਫੇਰ ਮੰਨ ਲੱਗ
ਉਹ ਨਾ ਹਾਣ ਨੂੰ ਹਾਣ ਪਿਆਰਾ ਬੱਚੇ ਦਾ ਹਾ। ਕੱਲਾ ਬੱਚਾ ਬੋਰ ਹੁੰਦਾ ਰਹਿੰਦਾ ਯਾਂ ਫੋਨ ਚਲਾ ਲਏਗਾ ਟੀ ਵੀ ਦੇਖ ਗਾ, ਬੱਚੇ ਨੂੰ ਫੋਨ ਵੀ ਜ਼ਿਆਦਾ ਦੇਣਾ ਚੰਗੀ ਗੱਲ ਕੋਈ ਨਾ ਵੇ।
ਅੱ- ਕੱਲ ਬੱਚੇ ਲੈਂਦੇ ਈ ਫੋਨ ਨੇ।
ਹਸੀ ਵੀ ਜਾਣ ਗੇ ਨੀ ਆਦਾ।
ਹੂੰ ਰੋਟੀ ਖਾਣੀ ਐ ਤਾਂ ਫੋਨ ਚਾਈਦੈ। ਓਦਾਂ ਰੈਸਟ ਕਰਨਾ ਤਾਂ ਫੋਨ ਚਾਈਦੈ। ਹਮ ਰੋਟੀ ਬਿਨਾਂ ਫੋਨ ਤੋਂ ਅੰਦਰ ਹੀ ਨਈ ਜਾਂਦੀ ਹੈਗੀ।
ਹਮ।
ਸਾਰੇ ਇੱਕੋ ਜੇ ਨੇ।
ਚਲੋ ਤੁਸੀਂ ਆਪਣਾ ਦੱਸੋ? ਤੁਸੀਂ ਕਦੋਂ ਚੱਕਰ ਲਗਾਣੈ?
ਮੈਨੂੰ ਹਲੇ ਡਾਕਟਰ ਨੇ ਮਨਾ ਕੀਤਾ ਹੋਇਐ। ਤੁਸੀਂ ਆਓ ਮੈਨੂੰ ਮਿਲਣ। ਯਾ ਮੈਂ ਡਾਕਟਰ ਨੂੰ ਪੁੱਛਾਂਗੀ, ਕਿ ਮੈਂ ਜਾ ਸਕਦੀ ਹਾਂ ਤੇ। ਫੇਰ ਮੈਂ ਆ ਜਾਂਗੀ।
ਹਾਂਜੀ ਹਾਂਜੀ ਕੋਈ ਨੀ ਪੈਲੇ ਆਪਣੀ ਸਿਹਤ ਜ਼ਰੂਰੀ ਹੈਗੀ ਏ। ਮਿਲਣਾ ਮਿਲਾਣਾ ਤੇ ਹੁੰਦਾ ਈ ਰਹੇਗਾ ਸਿਹਤ ਜ਼ਰੂਰੀ ਪੈਲੇ।
ਹਾਂ ਇਹ ਹੈਗਾ ਤੇ ਫੇਰ ਹੁਣ ਮਨਾ ਕੀਤੈ ਬੋਲਣ।
ਹਮ ਹਾਂਜੀ ਕੋਈ ਨੀ ਪੈਲੇ ਆਪਣੀ ਸਿਹਤ ਦਾ ਧਿਆਨ ਰੱਖੋ। ਦਵਾਈ ਟੈਮ ਤੇ ਲਵੋ। ਆਪਣੇ ਖਾਣ ਪੀਣ ਦਾ ਵੀ ਧਿਆਨ ਰੱਖੋ, ਫਰੂਟ ਪ੍ਰੋਪਰ ਫਰੂਟ ਰੋਜ਼ ਖਾਂਦੇ ਰਿਹਾ ਕਰੋ।
ਹਾਂਜੀ ਉਹ ਤੇ ਮੈਂ ਖਾਂਦੀ ਹੈਗੀ ਆ। ਹਮ, ਹਾਂ ਉਹ ਤੇ ਮੈਂ ਖਾਂਦੀ ਹੈਗੀ ਆਂ।
ਚਲੋ, ਭੈਣੀ ਜੀ ਮੁੰਡਾ ਤੰਗ ਕਰ ਰਿਹਾ ਕਹਿੰਦਾ ਰੋਟੀ। ਰੋਟੀ ਦੇ ਦੋ ਮੈਨੂੰ ਪਾ ਕੇ, ਮੈ ਇਹਨੂੰ ਰੋਟੀ ਦੇ ਦਾ ਪਾ ਕੇ।
ਹਾਂਜੀ, ਚਲ ਚੰਗਾ ਜੀ, ਸਤ ਸ੍ਰੀ ਅਕਾਲ।
ਹੋਟ ਆ। ਨਾ ਨਾਣ